ਸਤਿ ਸ੍ਰੀ, ਹੋਰ ਸੁਣਾਓ ਆਪ ਜੀ ਕਿੱਦਾਂ ਹੋ?
ਵਧੀਆ- ਵਧੀਆ, ਤੁਸੀਂ ਦੱਸੋ ਆਪ ਕਿੱਦਾਂ ਹੋ?
ਹਾਂਜੀ- ਹਾਂਜੀ, ਵਧੀਆ ਜੀ ਵਧੀਆ।
ਹੋਰ ਕਿ ਕਰ ਰਹੇ ਸੀ?
ਬਸ ਜੀ ਹੁਣ ਅਸੀਂ ਫਰੀ ਹੋ ਕੇ ਬੈਠੇ ਸੀ, ਆਪ ਜੀ ਦੱਸੋ?
ਬਸ ਵਧੀਆ ਜੀ।
ਹਾਂਜੀ- ਹਾਂਜੀ, ਮੈਂ ਬਸ ਆ ਪੁੱਛਣਾ ਸੀ ਵੀ ਅਹ ਪਾਣੀ ਪਾਣੀ ਪੀਣ ਨਾਲ ਸਾਨੂੰ ਕੀ ਕੀ ਫਾਇਦੇ ਹਨ।
ਪਾਣੀ ਨਾਲ ਪਾਣੀ ਨਾਲ ਹਾਂਜੀ ਪਾਣੀ ਨਾਲ ਅਤੇ ਬੜੇ ਹੀ ਫਾਇਦੇ ਨੇ ਪਾਣੀ ਪੀਣ ਨਾਲ ਤਾਂ ਮਿਨਰਲ ਵਾਟਰ 'ਤੇ ਸਭ ਤੋਂ ਵਧੀਆ ਚੀਜ਼ ਹੈਗੀ ਹੈ ਜੋ ਮੰਨ ਲਉ ਆਪ ਕੋਲਡ ਡਰਿੰਕ ਵਗੈਰਾ। ਜੂਸ ਵਗੈਰਾ ਇਸ ਤੋਂ ਵੀ ਜ਼ਿਆਦਾ ਬੈਟਰ ਰਿਹੇ ਹੈ। ਮਨਰਲ ਵਾਟਰ 'ਤੇ ਪਣੀ ਬਹੁਤ ਇਮਪੋਰਟੈਂਟ ਠੰਡਾ ਕਦੇ ਆਪਣੀ ਬੋਡੀ ਵਾਸਤੇ। ਜਿੱਦਾਂ ਕਿ ਆਪ ਦੇਖ ਲਓ ਆਪਾਂ ਨੂੰ ਸਵੇਰੇ ਮੋਰਨਿੰਗ ਵਿੱਚ ਉੱਠਦੇ ਹੀ ਸਭ ਤੋਂ ਪਹਿਲਾਂ ਪਾਣੀ ਪੀਣਾ ਚਾਹੀਦਾ ਹੈ। ਕਈ ਬੰਦੇ ਹੁੰਦੇ ਨੇ ਉੱਠਦੇ ਹੀ ਚਾਹ ਸਟੱਡੀ ਚਾਹ ਸਟਾਰਟ ਕਰ ਦਿੰਦੇ ਨੇ।
ਬਿਲਕੁਲ ਬਿਲਕੁਲ ਮੈਂ ਖੁਦ ਮੈਨੂੰ ਨਾ ਫੇਸ ਦੀ ਪ੍ਰੋਬਲਮ ਹੈਗੀ ਥੋੜੀ ਬਹੁਤ ਤੇ ਮੈਨੂੰ ਡਾਕਟਰ ਨੇ ਕਿਹਾ ਸੀ ਵੀ। ਤੁਸੀਂ ਜਿੰਨਾ ਹੋ ਸਕੇ ਪਾਣੀ ਪੀਓ ਤੁਸੀਂ ਤੁਹਾਨੂੰ ਇਹ ਪਾਣੀ ਦੀ ਕਮੀ ਕਰਕੇ ਹੋ ਰਿਹਾ ਕਿਉਂਕਿ ਦੇਖੋ ਅਸੀਂ ਪਾਣੀ ਨਹੀਂ ਪੀਂਦੇ ਪਾਣੀ ਕਰਕੇ ਸਾਡੇ ਫੇਸ ਦਾ ਜੋ ਨੂਰ ਹੈ ਜੋ ਮਤਲਬ ਕਿ ਚਮਕ ਹੈ ਉਹ ਘੱਟ ਜਾਂਦੀ ਹੈ ਪਾਣੀ ਘੱਟ ਪੀਣ ਨਾਲ ਅਤੇ ਤੁਸੀਂ ਜਿੰਨਾ ਹੋ ਸਕੇ। ਪਹਿਲੇ ਤੇ ਸਵੇਰੇ ਖਾਲੀ ਪੇਟ ਪਾਣੀ ਪੀਣਾ ਚਾਹੀਦਾ ਤੇ ਖਾਲੀ ਪੇਟ ਪਾਣੀ ਪੀਣ ਨਾਲ ਜੋ ਦੇਖੋ ਸਾਨੂੰ ਕਹਿੰਦੇ ਨੇ ਦਿਲ ਦੀ ਸਮੱਸਿਆ ਆਉਂਦੀ ਹੈ ਜਾਂ ਪੇਟ ਦੀ ਜੋ ਵੀ ਹੁੰਦੀਆਂ ਬਿਮਾਰੀਆਂ ਹੁੰਦੀਆਂ ਨੇ ਅਗਰ ਅਸੀਂ ਸਵੇਰੇ ਗਿਲਾਸ ਖਾਲੀ ਪੇਟ ਪਾਣੀ ਪੀਆਗੇ ਉਹਦੇ ਨਾਲ ਸਾਡੇ ਪੇਟ ਵਿੱਚੋਂ ਸਾਰੀ ਗ ਗੰਦਗੀ ਨਹੀਂ ਕਰ ਜਿਹਦੇ ਕਰਕੇ ਸਾਡਾ ਫੇਸ ਵੀ। ਅੱਛਾ ਹੋ ਜਾਏਗਾ ਚਮਕ ਆ ਜਾਏਗੀ ਝੁਰੜੀਆਂ ਵਗੈਰਾ ਜੋ ਡਲਨੈਸ ਹੈ ਉਹ ਸਭ ਕੁਛ ਖ਼ਤਮ ਹੋ ਜਾਏਗੀ
ਬਿਲਕੁਲ ਬਿਲਕਲ ਦੇਖ ਲਓ ਆਪ ਇੱਕ ਦਿਨ ਵਿੱਚ ਕਮ ਸੇ ਕਮ ਜ਼ਿਆਦਾ ਨਹੀਂ ਜਾਂ ਤਿੰਨ ਸ ਚਾਰ ਲੀਟਰ ਪਾਣੀ ਪੀਣਾ ਹੀ ਚਾਹੀਦਾ ਹੈ ਹੋਰ ਵੀ ਅਗਰ ਜ਼ਿਆਦਾ ਹੋ ਸਕੇ ਤਾਂ ਜ਼ਿਆਦਾ ਕਰ ਲਉ ਨਹੀਂ ਤਾਂ ਤਿੰਨ ਚਾਰ ਲੀਟਰ ਤਾਂ ਜ਼ਰੂਰੀ ਹੀ ਮਿਨੀਮਮ ਬਿਨਮਮ ਪੀਣਾ ਹੀ ਚਾਹੀਦਾ ਪਾਣੀ ਹੋਔਰ ਕੀ ਨਾਮ ਹੈ ਆਪਣੇ ਉਹ ਵੀ ਗੱਲ ਸਹੀ ਕਹੀ ਮੋਰਨਿੰਗ 'ਚ ਉੱਠ ਕੇ ਸਭ ਤੋਂ ਪਹਿਲਲੇ ਪਾਣੀ ਪੀਣਾਾਹੀ ਚਾਹੀਦਾ ਉਹ ਇਕ ਤੋਂ ਦੋ ਗਲਾਸ ਬਿਲਕੁਲ
ਹਾਂਜੀ
ਉਣੇ ਕਈ ਬੰਦੇ ਹਦੇ ਨੇ ਕਈ ਬੰਦੇ ਹੁੰਦੇ ਨੇ ਉੱਠਦੇ ਹੀ ਪਹਿਲੇ ਬੈਡ 'ਤੇ ਸਾਨੂੰ ਕੁਛ ਨਹੀਂ ਚਾਹੀਦਾ ਸਿਰਫ਼ ਚਾਹ ਚਾਹੀਦੀ ਹੈ ਅੱਛਾ ਚਾਹ ਵੀ ਉਹ ਕਿੱਦਾਂ ਪੀਂਦੇ ਨੇ ਕਈ ਕਈ ਬੰਦੇ ਖਾਲੀ ਪੇਟ ਚਾਹ ਪੀਂਦੇ ਨੇ ਹੁਣ ਆਪਾਂ ਕੀ ਹੁੰਦਾ ਹੈ ਨਾਈਟ ਵਿੱਚ ਸੋਦੇ ਹਾਂ ਖਾ ਪੀ ਕੇ ਅਤੇ ਆਪਣੀ ਬੋਡੀ ਪੂਰੀ ਡਾਈਜੈਸਟ ਹੋ ਜੋ ਵੀ ਖਾਇਆ ਪੀਦਾ ਡਾਇਾਈਜੈਸਟ ਹੋ ਜਾਂਦਾ ਹੈ ਫਿਰ ਆਪਾਂ ਸਵੇਰੇ ਉੱਠਣੇ ਹਾਂ ਉੱਡਦੇ ਮਤਲਬ ਫਰੈਸ਼ ਵਗੈਰਾ ਹੁੰਦੇ ਉਸ ਤੋਂ ਬਾਅਦ ਡਾਇਰੈਕਟ ਬੰਦੇ ਨੂੰ ਚਾਹ ਪੀ ਲੈਂਦਾ ਬਟ ਉਹ ਨਹੀਂ ਪੀਣਾ ਚਾਹੀਦੀ ਚਾਹ ਕਿਉਂਕਿ ਪੇਟ ਪੂਰਾ ਆਪਣਾ ਜੋ ਇਸਟੋਮਜ ਵਗੈਰਾ ਹੁੰਦਾ ਹੈ ਪੂਰਾ ਖਾਲੀ ਹੁੰਦਾ ਹੈ। ਔਰ ਉਸ ਤੋਂ ਬਾਅਦ ਆਪਾਂ ਨਾਲ ਚਾਹ ਪੀ ਲੈਂਦੇ ਹਾਂ ਤਾਂ ਫਿਰ ਉਹ ਚਾਹ ਬਹੁਤ ਨੁਕਸਾਨ ਕਰਦੀ ਹੈ ਡਾਇਰੈਕਟ ਅਗਰ ਆਪਾਂ ਖਾਲੀ ਪੇਟ ਚਾਹ ਪੀਣੇ ਆ ਆਪਣੇ ਕੀ ਨਾਮ ਹੈ ਐਸੀਿਡਿਟੀ ਐਸੀਡਿਟੀ ਵੀ ਹੋ ਜਾਂਦੀ ਹੈ ਹੋਰ ਨੁਕਸਾਨ ਵੀ ਕਰਦੀ ਹੈ
ਏ ਹ ਕਿ ਹੋਰ ਭੁੱਲਣ ਦੀ ਦਿੱਕਤ ਹੈ ਤੇ ਮੈਨੂੰ ਤਾਂ ਵੀ ਡਾਕਟਰ ਨੇ ਕਿਹਾ ਸੀ ਤੁਸੀਂ ਪਾਣੀ ਜ਼ਿਆਦਾ
ਅੱਛਾ
ਦ ਪੀ
ਹਾਂਜੀ ਹਾਂਜੀ
ਜਿਹਦੇ ਕਰਕੇ ਦੀ ਸੰਬੰਧੀ ਸਮੱਸਿਆਵਾਂ ਹੈ ਹਲ ਬਹੁਤਈ ਪਾਨੀ ਜ਼ਿਆਦਾ ਪੀਣਾ ਚਾਹੀਦਾ
ਬਿਲਕੁਲ ਪਾਣੀ ਮੈਂ ਤਾਂ ਮੈਂ ਮੈਨੂੰ ਅੱਜ ਸਮਥਿੰਗ ਤਿੰਨ ਸਾਲ ਹੋ ਗਏ ਮੈਨੂੰ ਚਾਹ ਛੋੜੇ ਮੈਂ ਚਾਹ ਪੀਂਦਾ ਹੀ ਨਹੀਂ ਮੈਂ ਪੂਰੇ ਦਿਨ ਸਿਰਫ ਪਾਣੀ ਪੀਂਦਾ ਰਨੂੰ ਮੈਂ ਜਦ ਮੈਂ ਰਾਤੀ ਵੀ ਸੋਨਾ ਅਤੇ ਆਪਣੇ ਨਾਲ ਦੋ ਤਿੰਨ ਲੀਟਰ ਦੀ ਬੋਤਲ ਰੱਖ ਕੇ। ਸੋਨਾ ਹ ਦੁਪਹਿਰੇ ਵੀ ਮੈਂ ਬਹਿਣਾ ਹ ਅਤੇ ਮੇਰੇ ਨਾਲ। ਪਾਣੀ ਰਹਿੰਦਾ ਹੈ ਪਾਣੀ ਮੈਂ ਖੂਬ ਪੀਣਾ ਔਰ ਪਾਣੀ ਪੀਣ ਨਾਲ। ਬਹੁਤ ਬੈਨੀਫਿਟ ਹੋਏਆ।
ਹਮ। ਜਿਵੇਂ ਵੀ ਸਾਨੂੰ ਹਾਂਜੀ ਊਰਜਾ ਵੀ ਜਿਵੇਂ ਘੱਟ ਹੁੰਦੀ ਹੈ ਸਾ ਸਾਨੂੰ ਐਵੇਂ ਲੱਗਦੀ ਹੈ।
ਅੰਦਰ
ਐਨਰਜੀ ਜਿਵੇਂ ਸਾਡੇ ਅੰਦਰ ਘੱਟ ਹੈਗੀ ਹੈ ਉਹਦੇ ਉਹਦੇ ਵਾਸਤੇ ਵੀ ਹੈ ਪਾਣੀ। ਫਾਇਦੇਮੰਦ ਹੈਗਾ ਐਨਰਜੀ ਵਸਤੇ ਵੀ ਮਤਲਬ ਕਿ ਦੂਰ ਕਰਦਾ ਅਗਰ। ਸਿੰਪਲ ਪਾਣੀ ਨਹੀਂ ਪੀਤਾ ਜਾ ਰਿਹਾ ਤੇ ਸਾਨੂੰ ਕਹਿੰਦੇ ਨਿੰਬੂ ਪਾਣੀ ਬਣਾ ਕੇ। ਕੇ ਪੀਣਾ ਚਾਹੀਦਾ ਉਹ ਵੀ ਬਹੁਤ ਫਾਇਦੇ ਕਰਦਾ ਇੱਕ ਮੋਟਾਪਾ ਘਟਾਉਂਦਾ ਹੈ। ਚਰਬੀ ਵਗੈਰਾ ਜੋ ਹੁੰਦੀ ਹੈ ਜਾਂ ਪੇਟ ਵਿੱਚ ਲੀਵਰ ਕਿਡਨੀ ਦੀ ਕੋਈ ਸਮੱਸਿਆ ਵਗੈਰਾ ਹੁੰਦੀ ਹੈ ਉਹ ਵੀ ਪਾਣੀ ਨਾਲ ਦੂਰ ਹੋ ਸਕ
ਭਾਰੀ ਦੂਰ ਹੋ ਸਕਦੀ ਹਾਂਜੀ ਪਾਣੀ ਮੈਂ ਕਹਿ ਰਿਹਾ ਨਾ ਬਹੁਤ ਹੀ। ਇੰਪੋਰਟੈਂਟ ਹੈਗੇ ਆਪਣੇ ਬੋਡੀ ਵਾਸਤੇ ਬਹੁਤ ਹੀ ਇੰਪੋਰਟੈਂਟ ਪਾਣੀ ਨਾਲ ਮਤਲਬ ਹੈ ਮੰਨ ਲਉ ਕਿ ਪੂਰੀ।
ਸੱਤਰ ਪ੍ਰਸੈਂਟ ਪਾਣੀ ਨਾਲ ਹੀਏ ਸਾਡੇ ਅੰਦਰ ਜਿੰਨ ਸਤ। ਸੱਤਰ ਪ੍ਰਸੈਂਟ ਪਾਣੀ ਹੈਗਾ ਅੰਦਰ। ਹਨਾ ਕਿ ਹਾਂ ਅਧਿਕਤਰ ਜੋ ਵੀ ਸਾਡੇ
ਅਗਰ ਆਪਾਂ ਚੌਵੀ ਘੰਟੇ ਪਾਣੀ ਨਾਲ ਵੀ ਪੀਏ ਨਾ ਤਾਂ ਹਾਂਜੀ ਹਾਂਜੀ ਆਪਣੀ ਬੋਡੀ ਚ ਮ ਇੱਦਾਂ ਦੀ ਇੱਕ ਚੀਜ਼ ਹੈਗੀ ਹੈ ਜਿਹਦੇ ਵਿੱਚ ਪਾਣੀ ਅਬਜ਼ੋਰਬ ਹੋ ਮਤਲਬ ਭਿਆ ਦਾ ਅਗਰ ਆਪਾਂ ਚੌਵੀ ਘੰਟੇ ਪਾਣੀ ਨਾ ਵੀ ਪੀਣਾ ਤਾਂ ਉਹ ਉਸ ਚੀਜ਼ ਚ ਆਪਣੀ ਬੋਡੀਰ ਪਾਣੀ ਚੁੱਕ ਲੇਗੀ ਜਿੱਦਾਂ ਆਪਣਾ ਬੈਂਕ ਹੁੰਦਾ ਬੈਂਕ ਚ ਆਪਾਂ ਨੂੰ ਪੈਸੇ ਰੱਖਦੇ ਹਾਂ ਨਾ ਤੇ ਆਪਾਂ ਨੂੰ ਜਦੋਂ ਲੋੜ ਪੈਂਦੀ ਆ ਆਪਾਂ ਕੱਢ ਲੈਂਦੇ ਹਾਂ। ਜਦੋਂ ਆਪਾਂ ਖਰਚਾ ਭਾਰੀ ਪੈਂਦਾ ਜਾਂ ਨਹੀਂ ਹੁੰਦਾ ਆਪਾਂ ਕੋਲ ਪੈਸਾ ਤਾਂ ਆਪਾਂ ਬੈਂਕ ਚੋਂ ਕੱਡ ਲੈਣਾ। ਉਹਦਾ ਆਪਣਾ ਵਾਟਰ ਬੈਂਕ ਹੈ ਆਪਣੀ ਬੋਡੀ ਚ ਅਗਰ ਆਪਾਂ ਚੌਵੀ ਘੰਟੇ ਚ ਪਾਣੀ ਨਹੀਂ ਪੀਵਾਂਗੇ। ਭੁੱਲ ਜਾਂਗੇ ਕਿੱਧਰ ਇੱਧਰ ਉੱਧਰ ਅਤੇ ਉਹ ਫਿਰ ਉਹ ਬੋਡੀ ਉੱਥੋਂ ਦੀ ਐਬਜੋਰਬ ਕਰ ਲੈਂਦੀ ਹੈ ਪਾਣੀ। ਬਲਕਿ ਪਾਣੀ ਬਹੁਤ ਜ਼ਰੂਰੀ ਹੈ ਮਤਲਬ ਮੰਨ ਲਓ ਬੋਡੀਜ਼ ਤੇ ਪਣੀ ਮਤਲਬ ਮੰਨ ਲਉ ਆਪ ਤਿੰਨ ਚਾਰ ਲੀਟਰ ਪਣੀ ਪੀਣਾ ਹੀ ਪੀਣਾ ਹੈ। ਕਿੱਦਾਂ ਵੀ ਕਰਕੇ
ਬਿਲਕੁਲ ਬਿਲਕੁਲ ਮੈਂ ਵੀ ਖੁਦ ਹੁਣ ਆਪਣਾ ਇੱਕ ਹਫਤੇ ਤੋਂ ਰ ਰਟੀਨ ਬਣਾਇਆ ਦਾ ਵੀ ਸਵੇਰੇ ਉੱਠਦਿਆਂ ਨਾਲ ਪਹਿਲ਼ੇ ਇੱਕ ਗਿਲਾਸ ਪਾਣੀ ਪੀਣਾ। ਚਾਹ ਛੋੜੀ ਦੀ ਹੈ। ਮੈਂ ਹਾਂਜੀ ਬਿਲਕੁਲ ਉਸ ਤੋਂ ਥੋੜ੍ਹੀ ਹੀ ਦੇਰ ਬਾਅਦ ਮੈਂ ਮਤਲਬ ਕਿ ਅਗਰ ਬ੍ਰੇਕ ਬ੍ਰੈਕਫਾਸਟ ਕਰਨਾ ਨਾਸ਼ਤਾ ਕਰਨਾ ਉਹਦੇ ਵਿੱਚ ਮੈਂ ਦੁੱਧ ਲੈਣਾ ਚਾਹ ਮਤਲਬ ਕਿ ਘਟ ਕੀਤੀ ਹੈ ਬਿਲਕੁਲ। ਸ਼ਾਮ ਦੇ ਟਾਈਮ ਇੱਕ ਅੱਧਾ ਕੱਪ ਚਾਹ ਲੈ ਲੈਂਦੇ ਹਾਂ ਕਿਉਂਕਿ ਕਈ ਵਾਰ ਨਾ ਜਿਵੇਂ ਸਾਨੂੰ ਨਾ ਇੱਕ ਹੈਬਿਟ ਹੈਗੀ ਹੈ।
ਹ
ਬਈ ਆਪਾਂ ਛੋਟੇ ਹੁੰਦ ਤੋਂ ਹੀ ਜਿਵੇਂ ਚਾਹ ਪੀ ਰਿ ਹਾਂ ਅਤੇ ਉਹ ਹੁਣ ਉਹ ਧੀਰੇ ਧੀਰੇ ਕਰਕੇ ਛੱਡਣੀ ਹੈ ਅਤੇ ਇਸ ਕਰਕੇ ਨਾ। ਜਿਵੇਂ ਸ਼ਾਮ ਦੇ ਟਾਈਮ ਇੱਕ ਕਪ ਚਾਹ ਪੀ ਲੈਣੇ ਹਾਂ ਵੀ ਜਿਵੇਂ ਕਈ ਵਾਰ ਸਾਡੇ ਸਿਰ ਵਿੱਚ ਦਰਦ ਹੁੰਦੀ ਹੈ ਹੈਡੇਕ ਹੁੰਦੀ ਹੈ ਵੈਸੇ ਤੇ।
ਹਰ ਚੀਜ਼ ਅਵੋਇਡ ਕਰ ਦਿਉ ਬਟ ਸਭ ਤੋਂ ਪਹਿਲੇ ਇੱਕ ਚੀਜ਼ ਅਵੋਇਡ ਨੱਹੀ ਕਰਨੀ ਮਤਲਬ ਇਹ ਚੀਜ਼ ਤੇ ਮਤਲਬ ਮੰਨ ਲਓ ਆਪਣੀ ਡਿਕਸ਼ਨਰੀ ਚ ਆਪਣੀ ਬੁੱਕਸ ਚ ਲਿਖ ਲਓ ਕਿ ਸਭ ਤੋਂ ਪਹਿਲੇ ਉੱਠਦੇ ਹੀ ਆਪਾਂ ਨੂੰ ਪਾਣੀ ਪੀਣਾ ਹੀ ਪੀਣਾ ਕੁਛ ਵੀ ਹੋ ਜਾਏ ਸਭ ਤੋਂ ਪਹਿਲੇ ਪਾਣੀ ਪੀਣਾ। ਭਾਵੇਂ ਆਪਾਂ ਕਿੱਥੇ ਵੀ ਹਾਂ ਕੁਛ ਭਾਏ ਆਪਾਂ ਕੁਛ ਵੀ ਹਾਂ ਕਿਧਰੇ ਹੋ ਰਹੇਹਾ ਬਟ ਆਪਾਂ ਨੂੰ ਪਾਣੀ ਨਹੀਂ ਭੁੱਲਣਾ ਬਸ।
ਹਮ ਜਿਵੇਂ ਕਿ ਮੈਨੂੰ ਨਾ ਥਾਯੋਰਾਇਡ ਦੀ ਵੀ ਸਮੱਸਿਆ ਹੈਗੀ ਹੈ ਤੇ ਮੈਨੂੰ। ਜਿਵੇਂ ਫ਼ੋਨ ਚੋਂ ਆਪਾਂ ਕੁਛ ਨਾ ਕੁਛ ਦੇਖਦੇ ਰਹਿੰਦੇ ਹਾਂ ਵੀ ਘਰ ਦੇ ਕਿਵੇਂ ਨੁਸਖਿਆਂ ਨਾਲ ਆਪਾਂ ਆਪਣੀ ਪ੍ਰੋਬਲਮ ਨੂੰ ਠੀਕ ਕਰ ਸਕਦੇ ਹਾਂ। ਸਾਡੇ ਸ਼ਰੀਰ ਜਿਵੇਂ ਥਾਇਰੋਇਡ ਹੈ ਮੈਨੂੰ ਤੇ ਉਹਦੇ ਕਰਕੇ ਮੈਨੂੰ ਪਤਾ ਲੱਗਿਆ ਸੀ ਵੀ ਜਿਵੇਂ ਧਨੀਆ ਉਹਨੂੰ ਇੱਕ ਗਿਲਾਸ ਪਾਣੀ ਵਿੱਚ ਸੇ ਕੇ ਤੇ ਸਵੇਰੇ ਅਗਰ ਉਹ ਵਾਲਾ ਪਾਣੀ ਪੀ ਤਾ ਜਾਏ ਤੇ ਸਾਡੀ ਥਾਇਰੋਇਡ ਦੀ ਵੀ ਸਮੱਸਿਆ ਦੂਰ ਹੋ ਸਕਦੀ ਹੈ।
ਹਾਂਜੀ ਬਿਲਕੁਲ।
ਬੀ ਉਹੀ ਬਸ ਮੇਨ ਚੀਜ਼ ਪਾਣੀ ਹੀ ਹੋਇਆ, ਵੀ ਸਾਨੂੰ ਜਿੰਨਾ ਹੋ ਸਕੇ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਣਾ ਚਾਹੀਦਾ ਹੈ।
ਪਣੀ ਬਿਲਕੁ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਣਾ ਚਾਹੀਦਾ। ਪਾਣੀ ਦੇ, ਪਾਣੀ ਨਾਲ ਆਪਣੀ ਸਕਿੰਨ ਬਿਲਕੁਲ ਸਾਫ ਹੋ ਜਾਂਦੀ ਹੈ। ਆਪਣੇ ਅੰਦਰ ਦੀ ਅੰ ਹਾਂ ਅੰਦਰ ਦੀ ਜਿੰਨੀ ਵੀ ਗਰਮੀ ਹੈ ਸਭ ਦੂਰ ਹੋ ਜਾਂਦੀ।
ਗੰਦਗੀ ਵਗੈਰਾ ਸਭ ਨਿਕਲ ਜਾਂਦੀ ਹੈ। ਹਾਂਜੀ ਗੈਸ ਵਗੈਰਾ ਨਹੀਂ ਬਣਦੀ। ਕਈਆਂ ਨੂੰ ਹੈ ਜਿਵੇਂ ਚਾਹ ਵਗੈਰਾ ਪੀਣ ਨਾਲ ਐਸੀਡਿਟੀ ਹੁੰਦੀ ਆ, ਉਹ ਉਹਦੀ ਦਿੱਕਤ ਵੀ ਦੂਰ ਹੋ ਜਾਂਦੀ ਹੈ। ਅਗਰ ਆਪਾਂ ਪਾਣੀ ਜ਼ਿਆਦਾ ਪੀਆਗੇਂ।
ਗਰਮੀ ਦੇ ਵਿੱਚ ਤਾਂ ਦੇਖੋ ਆਪਾਂ ਨੂੰ ਪਾਣੀ ਪੀਣਾ ਹੀ ਪੀਣਾ ਹੈ, ਭਾਵੇਂ ਆਪ ਖਾ ਰੋਟੀ ਘੱਟ ਕਰ ਦਿਉ। ਦੋ ਤੋਂ ਇੱਕ ਕਰ ਦਿਉ ਬਟ ਪਾਣੀ ਜ਼ਿਆਦਾ ਪੀਣਾ ਹੇ। ਕਿ ਗਰਮੀਆਂ ਵਿੱਚ ਕੀ ਹੁੰਦਾ ਹੈ, ਪਾਣੀ ਦੀ ਕਮੀ ਅ-ਓ-ਆਪਾਂ ਨੂੰ ਪਰਸੀਨੇ ਆਉਂਦੇ ਨੇ। ਉਹਦੇ ਚ ਅੱਧਾ ਪਾਣੀ ਆਪਣਾ ਨਿਕਲ ਜਾਂਦਾ ਬੋਡੀ ਤੋਂ, ਔਰ ਜ਼ਿਆਦਾ ਪਿਆਸ ਵੀ ਲੱਗਦੀ ਹੈ ਗਰਮੀਆਂ ਆਪਣ ਨੂੰ ਅਤੇ ਜਿੰਨਾ ਹੋ ਸਕੇ ਨਾ ਗਰਮੀਆਂ ਦੇ ਵਿੱਚ ਤੇ ਨਾ ਮਲਬ ਆਪਾਂ ਨੂੰ ਪਾਣੀ ਤੇ ਪੀਣਾ ਹੀ ਪੀਣਾ ਹੈ। ਜ਼ਿਆਦਾ ਤੋ ਪੰਜ ਪੰਜ ਤੋਂ ਪੰਜ ਛੇ ਲੀਟਰ ਕਰ ਦਿਉ, ਭਾਵੇਂ ਛੇ ਲੀਟਰ ਕਰ ਦਿਉ।
ਮੈਂ ਤੇ ਦੇਖੋ ਰਾਤੀ ਸੌਨ ਤੋਂ ਪਹਿਲੇ ਵੀ ਆਪਣੇ ਨਾਲ ਇੱਕ ਢਾਈ ਕੁ ਲੀਟਰ ਦੀ ਬੋਟਲ ਰੱਖਣੀ ਆ ਨਾਲ। ਉਹਦੇ ਵਿੱਚ ਮਤਲਬ ਕਿ ਪਾਣੀ ਬਿਲਕੁਲ ਰਾਤ ਦੇ ਟਾਈਮ ਸੌਣ ਤੋਂ ਪਹਿਲੇ ਭਰ ਕੇ ਰੱਖਣੇ ਹਾਂ, ਵੀ ਸਾਰੀ ਰਾਤ ਵਿੱਚ ਮੇਰਾ ਉਹ ਪਾਣੀ ਲੱਗ ਜਾਂਦਾ ਏ ਕਿਉਂਕਿ ਮੈਨੂੰ ਆਦਤ ਹੈਗੀ ਹੈ ਵਾਰ ਵਾਰ ਉੱਠਣ ਦੀ, ਰਾਤੀ ਮਤਲਬ ਕਿ ਮੈਨੂੰ ਨੀਂਦ ਵਿੱਚ ਵੀ ਨਾ ਬਹੁਤ ਪਿਆਸ ਲੱਗਦੀ ਰਹਦੀ ਹੈ। ਮੈਂ ਉੱਠ ਉੱਠ ਕੇ ਪਾਣੀ ਪੀਨੀ ਹਾਂ ਭਾਵੇ ਥੋੜ੍ਹਾ ਥੋੜ੍ਹਾ ਪਾਣੀ ਪੀਵਾਂ।
ਹਾਂਜੀ ਅੱਛਾ, ਬਿਲਕੁਲ-ਬਿਲਕੁਲ ਵਧੀਆ ਏ ਪਾਣੀ ਦੇ ਪਾਣੀ ਬਹੁਤ-ਬਹੁਤ ਇੰਪੋਰਟੈਂਟ ਹੈ ਆਪਣੀ ਬੋਡੀ ਵਾਸਤੇ। ਆਪਣੀ ਸਕਿਨ ਵਗੈਰਾ ਬਿਲਕੁਲ ਸਾਫ਼ ਅ-ਪ-ਗਰਮੀ ਨਹੀਂ ਹੁੰਦੀ, ਫੁੁੰਸੀ ਵਗੈਰਾ ਨਹੀਂ ਹੁੰਦੀ ਆਪਣੀ ਫੇਸ
ਹਾਂਜੀ। ਹਾਂਜੀ ਮੈਂ ਵੈਸੇ ਯੋਗ-ਐਕਸਸਾਈਜ਼ ਯੋਗਾ ਵਗੈਰਾ ਵੀ ਕਰਨੀ ਆ ਨਾ, ਮੈਂ ਜਾਂਦੀ ਹਾਂ। ਤੇ ਉਹਦੇ ਵਾਸਤੇ ਵੀ ਮੈਂ ਨਾ ਮਤਲਬ ਕਿ ਪਾਣੀ ਨਾਲ ਲੈ ਕੇ ਜਾਂਨੇ, ਕਿਉਂਕਿ ਉੱਧਰ ਆਪਣਾ ਆਪਾਂ ਅ ਐਕਸਰਸਾਈਜ਼ ਵਗੈਰਾ ਕਰਨੇਆਂ ਨਾ ਤਾਂ ਵੀ ਮਤਲਬ ਕਿ ਬਹੁਤ ਜਿਆਦਾ ਪਿਆਸ ਲੱਗਦੀ ਏ। ਉਸ ਤੋਂ ਬਾਅਦ ਵੀ ਉਸ ਤੋਂ ਪਹਿਲੇ ਵੀ ਹਾਂਜੀ।
ਇੰਜ ਦੇਖੋ ਆਪ ਵਰਕਆਊਟ ਕਰਨ ਜਾਓ, ਜਿੰਮ ਜਾਓ, ਜਾਂ ਕੋਈ ਸਪੋਰਟਸ ਗੇਮ ਖੇਲਣ ਜਾਓ ਜਾਂ ਕੋਈ ਯੋਗਾ ਕਰਨ ਜਾਓ, ਉਸ ਟਾਈਮ ਆਪਾਂ ਨੂੰ ਪਾਣੀ ਜ਼ਰੂਰੀ ਰੱਖਣਾ ਹੇ ਨਾਲ। ਕਿਉਂਕਿ ਉਸ ਟਾਈਮ ਆਪਣੀ ਕੀ ਪਸ ਸੀਨੇ ਵਗੈਰਾ ਨਿਕਲਦੇ ਨੇ ਤਾਂ ਉਹਦੇਂ ਵਿੱਚ ਪਾਣੀ ਦੀ ਬਿਲਕੁਲ ਪਿਆਸ ਲਗਦੀ ਹੈ। ਪਾਣੀ ਕਮੀ ਹੋ ਜਾਂਦੀ ਬੋਡੀ 'ਚ, ਅਤੇ ਉਸ ਟਾਈਮ ਆਪਾਂ ਨੂੰ ਪਾਣੀ ਬਹੁਤ ਜ਼ਰੂਰੀ ਹੈ।
ਹੁਣ ਦੇਖੋ ਅੱਜ ਕੱਲ੍ਹ ਦੇ ਟਾਈਮ ਵਿੱਚ ਜਿਵੇਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ। ਤੇ ਸਾਡੇ ਸਰੀਰ ਵਿੱਚ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ, ਜਿਹਦੇ ਕਰਕੇ ਦੇਖੋ ਸਾਨੂੰ ਜਾਂ ਗੋਂਦ ਕਤੀਰੇ ਵਾਲਾ ਪੀਣਾ ਚਾਹੀਦਾ। ਅ ਬਣਾ ਕੇ ਗੋਂਦ ਕਤੀਰਾ। ਤੁੱਕ ਮਲੰਘਗਾ ਹੁੰਦਾ ਐ ਉਹ ਪੀ-ਪੀ ਲਓ ਕਈ ਵਾਰ ਦੇਖੋ ਪਾਣੀ ਨਹੀਂ ਪੀਤਾ ਜਾਂਦਾ ਨ-ਨੋਰ ਮਲ ਪਾਣੀ ਜਿਹਦੇ ਕਰਕੇ ਦੇਖੋ ਕਦੀ ਸ਼ਿਕੰਜੀ ਵੀ ਬਣਾ ਲਈ ਕਦੇ ਰੂਹਅਫਜਾ ਬਣਾ ਲਿਆ ਪਾਣੀ ਨਾਲ। ਗੋਂਦ ਕਤੀਰਾ ਦੇਖੋ ਗਰਮੀ ਨੂੰ ਮਾਰਦਾ ਹੈ ਤੇ ਅਸੀਂ ਗੋਂਦ ਕਤੀਰਾ ਵੀ ਪੀਂਦੇ ਹਾਂ ਸੱਤੂ ਬਣਾ ਕੇ ਪੀ ਲੈਂਦੇ ਹਾਂ ਪਾਣੀ ਵਿੱਚ ਮਿਕਸ ਕਰਕੇ। ਹੈ ਨਾ ਇਹ ਸਾਡੇ ਪਾਣੀ ਦੀ ਜੋ ਜੋ ਕਮੀ ਹੁੰਦੀ ਹੈ ਸਰੀਰ ਵਿੱਚ ਉਹਨੂੰ ਪੂਰਾ ਕਰ ਦਿੰਦੇ ਨੇ ਹਨਾ ਤੇ ਜੋ ਗਰਮੀ ਅੰਦਰ ਹੁੰਦੀ ਹੈ ਉਹਨੂੰ ਵੀ ਠੀਕ ਕਰ ਦਿੰਦਾ
ਕੁਛ ਵੀ ਪਾਣੀ 'ਚ ਜਿੱਦਾਂ ਅਗਰ ਨ ਇੱਦਾਂ ਨਹੀਂ ਪੀਤਾ ਜਾਦਾ ਪਾਣੀ 'ਚ ਅਤੇ ਥੋੜ੍ਹਾ ਜਿਹਾ ਰੋਬਜ਼ ਮ ਡਾਲ ਕੇ ਪੀ ਲਓ ਨਿੰਬੂ ਡਾਲ ਕੇ ਪੀ ਲਉ ਉੱਧਰ ਜਲ ਉੱਧਰ ਪਿਆਉਊਂ ਵੀ ਆ ਜਾਵੇਗਾ ਔਰ ਜ਼ਿਆਦਾ ਜ਼ਿਆਦਾ ਵੀ ਪਊਂ ਆਏਗਾ ਉੱਦਾਂ।
ਬਿਲਕੁਲ ਬਿਲਕੁਲ ਹਾਂਜੀ ਪਾਣੀ ਸਾਡੇ ਦੇਖੋ ਖਵਾਲਾਂ ਵਾਸਤੇ ਵੀ ਬਹੁਤ ਫਾਇਦੇਮੰਦ ਹੈਗਾ ਹੈ ਅਗਰ ਸਾਡੇ ਸਰੀਰ 'ਚ ਪਾਣੀ ਦੀ ਕਮੀ ਵੀ ਹੋ ਜਾਵੇਗੀ ਨਾ ਸਾਡੇ ਵਾਲਾਂ ਤੋਂ ਦੇਖਣਾ ਮਤਲਬ ਕਿ ਵਾਲਾਂ ਨੂੰ ਦੇਖਾਂਗੇ ਨਾ ਉਹਨੂੰ ਟੱਚ ਕਰਾਂਗੇ ਫੀਲ ਕਰਾਂਗੇ ਉਹਦੇ ਤੋਂ ਪਤਾ ਲੱਗ ਜਾਵੇਗਾ ਸਾਨੂੰ
ਹਾਂਜੀ ਹਾਂਜੀ ਚਲੋ ਵਧੀਆ ਮੈਂ ਸਾਨ ਹਾਂਜੀ। ਚਲੋ ਵਧੀਆ ਬਹੁਤ ਵਧੀਆ ਲੱਗਿਆ ਆਪ ਨਾਲ ਗੱਲ ਕਰਕੇ।
ਹਾਂਜੀ ਹਾਂਜੀ ਮੈਨੂੰ ਵੀ ਬਹੁਤ ਚੰਗਾ ਲੱਗਿਆ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ।